ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਹਾਂਜੀ ਠੀਕ ਤੁਸੀਂ ਦੱਸੋ
ਹਾਂਜੀ ਅਸੀਂ ਵੀ ਠੀਕ ਹਾਂ ਕੀ ਕਰ ਰਹੇ ਸੀ
ਬਸ ਜੀ ਵਿੇਹਲੇ
ਅੱਛਾ ਵੇਹਲੇ ਕੰਮ ਕਾਰ ਹੋ ਕੇ
ਹਾਂਜੀ ਹਾਂਜੀ ਹਾਂਜੀ ਹੋਰ ਤੇ
ਹਾਂਜੀ ਹੈਲੋ
ਠੀਕ ਨੇ
ਹਾਂਜੀ-ਹਾਂਜੀ, ਘਰ ਸਭ, ਠੀਕ ਹੈ ਬੱਚੇ ਹਾਂਜੀ ਬੱਚੇ ਬੱਚੇ ਸਭ ਠੀਕ ਹੈ ਘਰ ਸਭ ਵਧੀਆ।
ਹੋਰ। ਹਾਂਜੀ ਸਭ ਠੀਕ, ਹੋਰ ਬੱਚੇ ਗੇਮਸ ਵਗੈਰਾ ਖੇਲਦੇ
ਕਿ
ਹੈਲੋ।
ਉਹੀ ਖੇਡਦੇ ਪਏ ਸੀ ਹੁਣ ਗੇਮ ਲੈਕੇ ਬੈਠੇ ਹੋਏ ਆ।
ਅੱਛਾ-ਅੱਛਾ, ਇੰਡੋਰ ਗੇਮ ਖੇਲੇ ਨੇ ਆਊਟਡੋਰ ਖੇਲੇ ਨੇ।
ਇੰਡੋਰ ਇੰਡੋਰ ਆਊਟਡੋਰ ਤਾਂ ਗਰਮੀ ਹੈ ਨਾ। ਉਹ ਸ਼ਾਮੀ ਕਰਦੇ ਹੁਣ ਤ ਡੋਰੀ ਹੈ। ਲੂਡੋ ਵਗੈਰਾ ਖੇਡਦੇ ਸੀਗੇ।
ਹਾਂਜੀ ਵੈਸੇ ਤਾਂ ਨਾ ਇਨਡੋਰ ਹੀ ਖੇਲਣੀ ਚਾਹੀਦੀ ਹੈ ਕਿਉਂਕਿ ਬਹੁਤ ਗਰਮੀ ਹੈ ਔਰ ਬੱਚੇ ਫੇਰ,
ਹਾਂ, ਗਰਮੀ ਵੀ ਕੁੱਲਾਰਾਂ ਦਾ ਵੀ ਕੋਈ ਉਹ ਨੀ ਬਹੁਤ ਗਰਮੀ ਜ਼ਿਆਦਾ, ਧੂਪ ਵੀ ਬਹੁਤ ਤੇਜ਼ ਹੈ।
ਹਾਂਜੀ ਲੂਹ ਵੀ ਬਹੁਤ ਚੱਲ ਰਹੀ ਹੈ ਨਾ।
ਹਾਂਜੀ। ਹੋਰ ਤੁਸੀਂ ਗਏ ਨੀ ਇਧਰੇ ਘੁੰਮਣ ਫਿਰਨ। ਹੈਲੋ।
ਹਾਂ ਨਹੀਂ ਨਹੀਂ
ਹਾਂ ਵੀ ਜਾ। ਜਾਂਦਾ ਨੀ ਹੈ ਘਰੋਂ ਨਿਕਲਣ ਦਾ ਮਨ ਹੀ ਨਿਕਲਦਾ ਬਾਹਰ ਜਾਣਾ ਜਾ
ਜੀ।
ਹੋਰ ਬੱਚੇ ਟਿਊਸ਼ਨ ਜਾਂਦੇ ਤੁਹਾਡੇ? ਹੈਲੋ।
ਹੈਲੋ।
ਹੈਲੋ ਮੈਂ ਕਿਹਾ
ਹਾਂਜੀ ਇੰਡੋਰ ਕਿਹੜੀ ਕਿਹੜੀ ਗੇਮਸ? ਬਸ ਖੇਲਦੇ ਨੇ।
ਫੇਰ ਤੋਂ ਪਹਿਲਾਂ ਲੂਡੋ ਵਗੈਰਾ ਖੇਡ ਦਿਆ ਫਿਰ ਕੈਰਮ। ਕੈਰਮ, ਇਹੀ ਖੇਡਦੇ ਜਾਅਦਾ।
ਅੱਛਾ-ਅੱਛਾ, ਹਾਂ ਵੈਸੇ ਇਨਡੋਰਸ ਗੇਮ ਦੇ ਫਾਇਦੇ ਨੇ ਨਾ ਜ਼ਿਆਦਾ।
ਕਿਹੜੇ ਕਿਹੜੇ ਐ। ਤਾਂ ਆਊਟਡੋਰ ਵੀ ਖੇਲੇਣ ਬੱਚੇ ਬਟ ਗਰਮੀ ਕਰਕੇ ਨਹੀਂ ਖੇਡਦੇ ਹਾਂ। ਹਾਂ ਗਰਮੀ ਵਿੱਚ ਤਾਂ ਇਹੀ ਹੈ ਮਤਲਬ ਕਿ ਸ਼ਾਮੀ ਜ ਖੇਡਣ ਦਾ ਬਾਹਰ ਬੈਠ ਫੁੱਟਬਾਲ ਵਗੈਰਾ ਖੇਲ ਲੈਂਦੇ ਆ। ਨਹੀਂ ਤਾਂ ਵੈਸੇ ਤਾਂ ਅੰਦਰ ਹੀ ਰਹਿੰਦੇ ਆ। ਹਾਂ। ਸ਼ਾਮੀ ਆਊਟਡੋਰ ਸ਼ਾਮੀ ਫਿਰਦੇ ਆ।
ਪੜ੍ਹਦੇ ਪੁਰਦੇ ਤਾਂ ਹੈ ਨਹੀਂ ਹੈ ਹੁਣ ਛੁੱਟੀਆਂ ਵੀ ਖ਼ਤਮ ਹੋਣ ਵਾਲੀਆਂ। ਬੱਚਿਆ ਦੀਆ।
ਹਾਂਜੀ।
ਮੈਂ ਕਿਹਾ ਹੁਣ ਛੁੱਟੀਆਂ ਵੀ ਤਾਂ ਖਤਮ ਹੋਣ ਵਾਲੀਆਂ ਹੈ ਬਸ ਦੋ ਚਾਰ ਦਿਨ ਹੀ ਰਹਿ ਗਏ।
ਹਾਂਜੀ। ਹਾਂਜੀ ਹਾਂਜੀ ਫੇਰ ਸਕੂਲ ਜੋਇਨ। ਹਾਂਜੀ ਫਿਰ ਤੇ ਜੇ ਗਰਮੀ ਵੀ ਹੋਵੇ ਤਾਂ ਵੀ ਜਾਣਾ ਹੀ ਪਏਗਾ।
ਹਾਂ ਉਸ ਤਾਂ ਗਰਮੀ ਬਰਸਾਤ ਜੋ ਵੀ ਹੈ ਜਾਣਾ ਹੀ ਹੈ।
ਹਾਂਜੀ ਸਕੂਲ ਵਗੈਰਾ ਚ ਗੇਮਸ ਵਗੈਰਾ ਹੁੰਦੀਆਂ ਇਨੇ ਬੱਚਿਆਂ ਦੀ ਹਨ ਨਾ।
ਹਾਂ ਹਾਂ ਸਕੂਲ ਵਿੱਚ ਵੀ ਆਉਂਦੀ ਹੈ ਇਹਨਾਂ ਦੀ ਹੋਬੀਜ਼ ਵੀ ਆਉਂਦੀ ਹੈ ਨਾ ਉਸ ਵਿੱਚ ਵੀ ਲੱਗੇ ਰਹਿੰਦੇਗੇ।
ਹਾਂਜੀ ਹਾਂਜੀ।
ਉੱਧਰ ਵੀ ਇਹਨਾਂ ਦਾ ਹੁੰਦਾ ਇੱਕ ਪੀਰੀਅਡ ਲੱਗਦਾ ਇਹਨਾਂ ਦਾ ਗੇਮਸ ਵਗੈਰਾ ਦਾ।
ਅੱਛਾ ਹਾਂ ਇਹ ਵੀ ਠੀਕ ਹੈ ਨਾ ਬੱਚਿਆਂ ਦਾ ਇੱਕ ਅਲੱਗ ਕਲਾਸ ਮਤਲਬ ਲੱਗਦੀ ਹੈ ਜ। ਹ।
ਹਾਂ ਕਲਾਸ ਹੋ ਗ ਮਲਾਸ ਹੋ ਲੈਂਦੇ ਆ ਹਾਂਜੀ।
ਹਾਂਜੀ ਹਾਂ ਇਹ ਵੀ ਮਤਲਬ ਠੀਕ ਰੱਖਿਆ ਹੋਇਆ ਨਾ ਬੱਚਿਆਂ ਲਈ ਕਿ ਚਲੋ ਬੱਚਿਆਂ ਨੂੰ ਕੁਛ ਤਾਂ ਮਤਲਬ ਖੇਲਾਂ ਦੇ ਬਾਰੇ ਪਤਾ ਲੱਗੇ ਆਪਣੇ
ਹਾਂ ਪੜ੍ਹਾਈ ਵੀ ਹੋ ਗਈ ਖੇਲਾਂ ਬਾਰੇ ਵੀ ਪਤਾ ਲੱਗ ਜਾਂਦਾ ਪੜ੍ਹਾਈ ਬਾਰੇ ਵੀ ਪਤਾ।
ਹਾਂਜੀ ਹਾਂਜੀ ਕ੍ਰਿਕਟ ਵਗੈਰਾ ਕਿੰਨੇ
ਹਾਂ ਉਹ ਪਹਿਲਾਂ ਤਾਂ ਇਨਾ ਪਤਾ ਨਹੀਂ ਲੱਗਦਾ ਸੀ ਹੁਣ ਇਹ ਕਿ ਇਹਨਾਂ ਨਾਲ ਪਤਾ ਲੱਗ ਜਾਂਦਾ ਬੱਚਿਆਂ ਨੂੰ ਮਿਲ ਜਾਂਦਾ ਇਸ ਨਾਲ ਤੇ ਹੈਲੋ। ਹੈਲੋ। ਹੈਲੋ।
ਉਹ
ਬਟ ਵਿੱਚ ਨਾ ਆਵਾਜ਼ ਬੰਦ ਹੋ ਜਾਂਦੀ ਹੈ।
ਹਾਂਜੀ ਨਾ ਨੈਟਵਰਕ ਇਸ਼ੂ ਕਰਕੇ ਅਜ ਤਾਂ ਹੋ ਰਿਹਾ।
ਹਾਂ ਕੋਈ ਨੈਟਵਰਕ ਇਸ਼ੂ ਹੈ ਉਸ ਨਾਲ ਹੁੰਦਾ ਵੀ ਆਵਾਜ਼ ਨਹੀਂੀ ਆਉਂਦੀ ਵੀ ਬੰਦ ਹੋ ਜਾਂਦੀ ਹੈ। ਤੁਹਾਡੇ ਬੱਚਿਆਂ ਨੂੰ ਵੀ ਹੈ ਸਕੂਲ ਚ। ਗਮ।
ਜੀ-ਹਾਂਜੀ, ਮਾਈ ਦੀ ਹੈ
ਹੈਲੋ ਫਿਰ ਮਤਲਬ ਕਿ ਆਵਾਜ਼ ਬੰਦ ਹੋ ਗਈ।
ਹਾਂ ਨੈਟਵਰਕ ਦੀ ਦਿੱਕਤ ਹੋ ਰਹੀ ਹੈ।
ਹਾਂ ਕੋਈ ਨੈਟਵਰਕ ਪ੍ਰੋਬਲਮ ਹੈ ਇਸ ਕਰਕੇ ਆਵਾਜ਼ ਨਾ ਕਲੀਅਰ ਨਹੀਂ ਆ ਰਹੀ ਹੈ।
ਹਾਂਜੀ।
ਹੋਰ ਇਹਨਾਂ ਦਾ ਕੰਮ ਹੋ ਗਿਆ ਛੁਟਿਆਂ ਦਾ।
ਹਾਂਜੀ ਬਸ ਜੋ ਮੋਡਲਸ, ਪ੍ਰੋਜੈਕਟ ਵਗੈਰਾ ਰਹਿਗੇ ਨੇ, ਉਹ ਥੋੜੇ ਮਤਲਬ ਖਤਮ ਕਰਵਾ ਨੇ ਬੱਚਿਆਂ ਦੇ।
ਅੱਛਾ, ਬਾਕੀ ਹੋ ਗਿਆ।
ਹਾਂ ਪਤਾ ਨੀ ਕਦੋਂ ਮੁੱਕਣਗੇ ਹਜੇ ਤੇ
ਚਲੋ ਕਰ ਹੀ ਲੈਣਗੇ ਥੋੜੇ-ਬਹੁਤਾ ਜਿੰਨਾ ਰਹਿ ਗਿਆ ਕਰ ਈ ਲੈਣਗੇ।
ਹਾਂਜੀ-ਹਾਂਜੀ।
ਦੋ-ਚਾਰ ਦਿਨ ਚ ਕਰ ਹੀ ਲੈਣਗੇ ਬੱਚੇ ਪੂਰਾ
ਹਾਂਜੀ। ਹੋਰ ਤੁਹਾਡੇ ਬੱਚਿਆਂ ਦਾ ਹੋ ਗਿਆ ਕੰਮ।
ਹਾਂ ਹੋ ਗਿਆ ਮੋਸਟਲੀ ਤਾਂ ਕਰ ਲਿਆ ਇਹਨਾਂ ਨੇ, ਹੁਣ ਥੋੜ੍ਹਾ-ਬਹੁਤਾ ਰਹਿ ਗਿਆ ਉਹ ਕਰਨਗੇ ਹੁਣ। ਪ੍ਰੋਜੈਕਟ ਵਗੈਰਾ ਹੀ ਹੈ ਜਿਹੜੇ ਇਹਨਾਂ ਦੇ ਚਾਰਟ ਵਗੈਰਾ ਬਣਾਣੇ ਐ। ਮੋਡਲ ਹੋ ਗਏ, ਉਹ ਵੀ ਲੱਗੇ ਹੋਏ ਬਣਾਣ।
ਕੰਮ ਮਿਲ ਜਾਂਦਾ ਬੜਾ
ਹਾਂ ਬੱਚਿਆਂ ਨੂੰ ਤਾਂ ਘੱਟ ਮਿਲਦਾ ਐ, ਮਾਵਾਂ ਨੂੰ ਈ ਜ਼ਿਆਦਾ ਮਿਲਦਾ ਐ। ਹਾਂ ਕੰਮ ਵੀ ਹੈ, ਉਪਰ ਗਰਮੀ ਵੀ ਬਹੁਤ ਹੈ। ਬਹਿ ਵੀ ਕੇ ਵੀ ਕਰੀ ਸਕਦੇ ਥੋੜਾ ਹੀ ਕਰਦੇ ਥੋੜਾ ਸਵੇਰੇ ਕਰਦੇ ਥੋੜਾ ਸ਼ਾਮ ਕਰਦੇ ਐ ਦੁਪਹਿਰੀ ਕਰਦੇ ਹੀ ਨੀ ਹੈ ਉਹ ਤਾਂ ਆਪਣਾ ਗੇਮ-ਗੂਮ ਵਿੱਚ ਹੀ ਹੈ।
ਹਾਂਜੀ, ਉਹ ਤਾਂ ਹੀ ਏ। ਬੱਚਿਆਂ ਨੂੰ ਕਹਿਦਾ ਏ ਪੜ੍ਹਾਈ ਲਈ ਵੀ, ਪੜ੍ਹਦੇ ਈ ਨੀ।
ਨਹੀਂ ਪੜ੍ਹੱਦੇ ਸਾਰਾ ਦਿਨ ਖੇਡਾਂ ਹੀ ਖੇਡਾਂ, ਖੇਡਾਂ ਹੀ ਖੇਡਦੇ ਰਹਿੰਦੇ ਐ। ਪੜ੍ਹਨਾ ਤਾਂ ਕੁੱਛ ਪਤਾ ਹੀ ਨਹੀਂ।
ਸਾਰਿਆਂ ਦਾ ਇਹੀ ਹਾਲ ਹੈ ਜੀ।
ਹਾਂਜੀ, ਸਭ ਬੱਚਿਆਂ ਦਾ ਹੀ ਹੈ।
ਹੋਰ ਤੁਸੀਂ ਉ ਕਿੱਧਰ ਗਏ। ਗਏ ਨਹੀਂ ਕੋਈ ਹੇੰਮਕੂੰਡ ਸਾਬ।
ਨਹੀਂ-ਨਹੀਂ, ਅਸੀਂ ਨਹੀਂ ਅਸੀਂ ਨਹੀਂ ਗਏ, ਗਰਮੀ ਕਰਕੇ ਨਾ ਕਿਤੇ ਦੇ ਜਾਣ ਹੀ ਨੀ ਹੋਇਆ। ਘਾ-ਘਾਰ ਏ ਬਹ, ਹੁਣ ਤਾਂ ਛੁੱਟੀਆਂ ਵੀ ਖਤਮ ਹੋਵੇ ਗਰਮੀ ਕਰਕੇ ਗਏ ਨੀ, ਗਰਮੀ ਇਤਨੀ ਪੈ ੰਦੀ ਪਈ ਏ, ਕਿਤੇ ਜਾਣ ਦਾ ਮਨ ਹੀ ਨਹੀਂ ਕਰਦਾ। ਘਰੋਂ ਬਾਹਰ ਨਿਕਲਣ ਦਾ ਮਨ ਨਹੀਂ ਕਰਦਾ। ਹੋਰ। ਹਾਂਜੀ ਨਹੀਂ ਮੈਂ ਕਿਹਾ ਗਰਮੀ ਕਰਕੇ ਨਿਕਲੇ ਹੀ ਨਹੀਂ ਘਰੋ ਕਿੱਧਰੇ। ਬਲਕਿ ਬੱਚੇ ਤਾਂ ਕਹਿੰਦੇ ਆ ਚਲੋ ਕਿੱਧਰੇ ਗਈਆਂ।
ਹਾਂਜੀ-ਹਾਂਜੀ, ਨਹੀਂ ਮੈਂ ਤੇ ਇਹ ਕਹਿ ਰਹੀ ਸੀ ਜਿਵੇਂ ਤੁਸੀਂ ਪਹਿਲੇ ਕਦੇ ਗਏ ਹੋ ਯਾਂ ਫਿਰ ਮਤਲਬ ਕਦੇ ਗਏ ਨਹੀਂ ਔ।
ਨਹੀਂ-ਨਹੀਂ, ਇਸ ਤਰ੍ਹਾਂ ਤਾਂ ਗਏ ਹੋਏ ਹਾਂ ਅਸੀਂ। ਹੁਣ ਨੀ ਗਏ ਆ ਇਸ ਬਾਰੇ ਤਾਂ ਵਸੇ ਜਾਂਦੇ ਹੀ ਰਹਿੰਦੇ ਆ, ਪਿਛਲੇ ਸਾਲ ਵੀ ਗਏ ਸੀਗੇ ਪਰ ਇਸ ਵਾਰ ਨੀ ਗਏ ਆ ਗਰਮੀ ਕਰਕੇ, ਹਾਂ ਨਹੀਂ ਤਾਂ ਜਾਂਦੇ ਹੀ ਰਹਿੰਦੇ ਹਾਂ ਅਸੀਂ।
ਬੜਾ ਮਨ ਹੈਗਾ ਮੈਂ ਕਿਹਾ ਚੱਲ ਆਪਾਂ ਵੀ ਜਾਈਏ ਕਦੀ।
ਹਾਂ ਨਹੀਂ ਚਲੋ ਜਾਣਾ ਚਾਹੀਦਾ ਏ ਮਨ ਮਨ ਦੀ ਵੀ ਮੰਨਨੀ ਚਾਹੀਦੀ
ਚਲੋ ਕੋਈ ਬਾਬਾ ਜੀ ਬਣਾਉਣਗੇ ਤੇ ਜਾਵਾਂਗੇ
ਹਾਂਾਂ ਇਹ ਤੇ ਹੈ ਜਦੋਂ ਬਾਬਾ ਜੀ ਦਾ ਹੁਕਮ ਹੋਏਗਾ ਤਾਂ ਕੋਈ ਰੋਕ ਨੀ ਸਕਦਾ ਫਿਰ ਤਾਂ ਜਾਣਾ ਹੀ ਜਾਣਾ ਹੈ ਬਿਨਾਂ ਹੁਕਮ ਦਾ
ਹੁਣ ਵੀ ਯਾਰਾਂ ਸ ਤੇ ਮੈਂ ਕਿਹਾ ਚਲੋ ਪ੍ਰੋਗਰਾਮ ਬੰਨੇ ਤੇ ਫੇਿਰ ਹਾਂਜੀ ਕਈ ਤੇ ਮਤਲਬ ਆਪਣੀ ਬੱਸ ਵਗੈਰਾ ਚ ਵੀ ਜਾਂਦੇ ਆ ਕਾਰ ਵਗੈਰਾ ਕਰਕੇ
ਹਾਂ ਕਈ ਆਪਣਾ ਪਰਸਨਲ ਕਰਦੇ ਹਾਂ ਪਰਸਨਲ ਵੀ ਕਰ ਲੈਂਦੇ ਆ ਕੋਈ ਬਸ ਤੇ ਟਰੇਨਾਂ ਤੇ ਬਿਸਰਾਂ ਕਿਸੇ ਨੂੰ ਠੀਕ ਲੱਗ
ਹਾਂਜੀ ਕਈ ਲੋਕੀ ਤੇ ਐਵੇਂ ਮਤ ਮਤਲਬ ਅ ਮੋਟਰਸਾਈਕਲ ਵਗੈਰਾ ਤੇ ਵੀ ਚਲੇ ਜਾਂਦੇ ਆ
ਹਾਂ ਹਾਂ ਕੋਈ ਮੋਟਰਸਾਈਕਲ ਵਗੈਰਾ ਨਹੀਂ
ਪਰ ਮੈਨੂੰ ਨਾ ਮੋਟਰਸਾਈਕਲ ਤੇ ਥੋੜਾ ਜਿਆਦਾ ਡਰ ਜਿਹਾ ਲੱਦਾ ਨਾ ਥੋੜਾ
ਹਾਂ ਹਾਂ ਤੇ ਹੋ ਚਲੋ ਅੱਛਾ ਫਿਰ ਹੋਰ ਚਲੋ ਫਿਰ ਕਿ ਥੋੜਾ ਆਏਗਾ ਬੁਲਾਵਾ ਜਾਣਾ ਤੁਸੀਂ ਵੀ
ਹ ਹਾਂਜੀ ਹਾਂਜੀ ਕੋਈ ਨੀ
ਹਾਂਜੀ
ਚਲੋ ਠੀਕ ਹੈ
ਓਕੇ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ